ਹੈਲੋ। ਹੈਲੋ ਹਾਂਜੀ ਸਤਿ ਸ਼੍ਰੀ ਕਾਲ ਜੀ। ਹੋਰ ਠੀਕ ਓ?
ਬਸ ਜੀ ਠੀਕ ਠਾਕ ਹੋਰ ਤੁਸੀਂ ਸੁਣਾਓ?
ਹਾਂਜੀ ਹਾਂਜੀ, ਵਧੀਆ ਤੁਸੀਂ ਸੁਣਾਓ ਸਭ ਠੀਕ ਠਾਕ ਬੱਚੇ ਵਗੈਰਾ ਸਭ ਵਦੀਆ।
ਬਸ ਜੀ ਬੱਚੇ ਠੀਕ ਨੇ ਪਰਿਵਾਰ ਸਭ ਠੀਕ ਠਾਕ?
ਹਾਂਜੀ-ਹਾਂਜੀ, ਹਾਂਜੀ ਸਭ ਵਧੀਆ ਤੁਸੀਂ ਸੁਣਾਓ ਸਭ ਵਧੀਆ ਚੱਲ ਰਿਆ?
ਹਾਂਜੀ। ਬਸ ਸਭ ਵਧੀਆ ਚੱਲ ਰਿਆ।
ਹਾਂਜੀ, ਰੋਟੀ ਪਾਣੀ ਹੋਗੀ।
ਮੈਂ ਤੁਹਾਡੇ ਕੋਲ ਪੁੱਛਣਾ ਸੀਗਾ ਦੀਦੀ? ਤੇ ਓਨਲਾਈਨ ਸ਼ੋਪਿੰਗ ਤੁਸੀਂ ਕਰਦੇ ਓ?
ਅਸੀਂ ਕੀ ਘੱਟ ਈ ਜਾਣੇ ਆ। ਹਾਂਜੀ। ਘੱਟ ਈ ਜਾਣੇ ਅਸੀਂ।
ਅੱਛਾ, ਅੱਛਾ।
ਅਸੀਂ ਹਾਂ, ਹਾਂਜੀ ਘੱਟ ਈ ਕਰਨੇ ਆ। ਕਿਉਂਕਿ ਇੱਕ ਦੋ ਵਾਰ ਅਸੀਂ ਕੀਤੇ ਨਾ ਸਾਨੂੰ ਹਾਂਜੀ।
ਅਸੀਂ ਵੀ ਕਰਦੇ ਆ।
ਹਾਂਜੀ। ਤੇ ਤੋਂ ਤੁਹਾਨੂੰ ਕਿਵੇਂ ਲੱਗਦਾ?
ਵਗੈਰਾ ਹੋਣ ਨਾ ਜਿਵੇਂ ਅੱਜ ਕੱਲ੍ਹ ਨਾ ਲੱਗੀ ਹੋਈ ਐ ਸੇਲ ਵਗੈਰਾ ਲੱਗੀ ਐ ਫਲਿੱਪਕਾਰਟ ਵਗੈਰਾ ਤੇ।
ਅੱਛਾ, ਅੱਛਾ ਔਫਰ ਹੈਗਾ ਮਿਲਦਾ ਹੋਣਾ ਨਾ। ਅੱਛਾ, ਅੱਛਾ। ਹਾਂਜੀ ਹਾਂ, ਫਿਰ ਔਫਰ ਮਿਲੇ ਤੋਂ ਫਿਰ ਕਰ ਈ ਲੈਂਦੇ।
ਕਿਉਂ ਨੀ ਕਰਦੇ ਵੈਸੇ ਔਨਲਾਈਨ ਸ਼ੋਪਿੰਗ?
ਅਸੀਂ ਕਿ ਇੱਕ ਦੋ ਵਾਰ ਆਈਟਮ ਮੰਗਵਾਈਏ ਸਾਡਾ ਕਿ ਸਹੀ ਨੀ ਨਿਕਲੀਆਂ ਤੋਂ ਫਿਰ ਇੰਟਰਸਟ ਵੀ ਨੀ ਐ ਤੋਂ ਫਿਰ ਅੱਛਾ ਮਤਲਬ ਕੇ ਆਪਾਂ ਮਾਰਕੀਟ ਤੋਂ ਚੀਜ਼ ਲੈਣੇ ਆ ਨਾ ਉਹ ਦੇਖ ਕੇ ਲੈ ਲੈਨੇ ਆ। ਤੇ ਸਾਡੀ ਇੱਕ ਦੋ ਚੀਜ਼ਾਂ ਖ਼ਰਾਬ ਨਿਕਲੀਆਂ ਫਿਰ ਸਾਨੂੰ ਕੀ ਪੈਸੇ ਵੀ ਵੇਸਟ ਹੋਏ। ਚੀਜ਼ ਸਮਝ ਫਿਰ ਰਿਟਰਨ ਵੀ ਭੇਜੀ ਤੇ ਰਿਟਰਨ ਹੋਈ ਵੀ ਨੀ। ਤੋਂ ਥੋੜਾ ਇਸ ਚੱਕਰ ਨਾਲ ਅਸੀਂ ਨੀ ਕੀਤੀ ਬਹੁਤ ਘੱਟ ਬਾਏ ਕਦੀ ਬਾਏ ਲੱਗਦਾ ਤੇ ਅਸੀਂ ਕਰ ਲੈਣੇ ਆ ਘੱਟ ਈ ਕਰਨੇ ਆ।
ਹੂੰ, ਤੁਸੀਂ ਉੱਥੇ ਸ਼ੌਪ
ਹਾਂਜੀ। ਹਾਂਜੀ। ਮੈਂ ਕਰਦੀ ਆ ਉੱਥੋਂ। ਕਿਉਂਕਿ ਔਨਲਾਈਨ ਸ਼ੋਪਿੰਗ ਦੇ ਕਾਫੀ ਬੈਨੀਫਿਟਸ ਹੈਗੇ ਨੇ। ਐਸੀ ਕੋਈ ਗੱਲ ਨੀ ਐ। ਕਈ ਵਾਰੀ ਨਿਕਲ ਆਂਦੀ ਐ ਅਗਰ ਤੁਸੀਂ ਅ ਮਤਲਬ ਕਿ ਔਨਲਾਈਨ ਸ਼ੋਪਿੰਗ ਕਰਦੇ ਓ ਤੇ ਉਹਦੇ ਵਿੱਚ ਸਭ ਕੁਛ ਲਿਖਿਆ ਹੁੰਦਾ ਐ ਜਿਵੇਂ ਕੈਜ਼ੂਅਲ ਲੈਣੇ ਆ ਤਾਂ ਵੀ, ਪਾਰਟੀਵੇਅਰ ਲੈਣੇ ਆ ਤਾਂ ਵੀ ਕੋਟੀ ਕੋਟਨ ਦਾ ਲੈਣਾ ਤਾਂ ਵੀ ਸਭ ਕੁਛ ਲਿਖਿਆ ਹੁੰਦੈ। ਮੇਨ ਗੱਲ ਹੈਗੀ ਏ ਅਸੀ ਕਰਦੇ ਆਂ, ਕੈਸ਼ ਔਨ ਡਿਲੀਵਰੀ ਕਰਦੇ ਆਂ।
ਹੂੰ। ਤੂੰ ਮੇਰੇ ਤਾਂ ਗਈ ਐ। ਤੁਸੀ ਤੇ ਸੂ ਅਸ ਹਾਂ। ਨਈ ਸੀਗਾ। ਵੇਖ ਕੇ ਲਿੱਤਾ ਸੀ। ਫੈਬਰਿਕ ਖਰਾਬ ਨਿਕਲੇਆ ਕੱਪੜੇ ਦਾ।
ਨਈਂ ਜਦੋਂ ਤੁਸੀ ਔਨਲਾਈਨ ਸ਼ੋਪਿੰਗ ਕਰੋ ਨਾ ਤੇ ਤੁਸੀ ਸਾਈਜ਼ ਵਗੈਰਾ ਜੋ ਦੇਖਦੇ ਹੈਗੇ ਓ ਯਾਂ ਪੂਰਾ ਓਦਾ ਡਾ ਟਾ ਦੇਖਦੇ ਹੈਗੇ ਕੇੜਾ ਕੱਪੜਾ ਹੈਗੈ, ਕੇੜਾ ਨਈ ਹੈਗਾ ਤੇ ਪਤਾ ਲੱਗ ਜਾਂਦੈ। ਨਈ ਓਦੇ 'ਚ ਰਿਟਰਨਿੰਗ ਵੀ ਹੋ ਜਾਂਦੀ ਜੇ ਅਗਰ ਔਨਲਾਈਨ ਸ਼ੋਪਿੰਗ ਅਗਰ ਕਈ ਵਾਰੀ ਖਰਾਬ ਐਸ ਤਰ੍ਹਾਂ ਕੋਈ ਪ੍ਰੋਡਕਟ ਨਿਕਲ ਆਏ ਤੇ
ਹਾਂਜੀ, ਹਾਂਜੀ-ਹਾਂਜੀ। ਕੋਈ ਨੀ ਟ੍ਰਾਈ ਕਰਾਂਗੇ ਤੁਸੀ ਕੈ ਰਏ ਓ ਤੇ, ਹਾਂਜੀ।
ਪਲਾਜ਼ੋ ਪਰਚੇਜ਼ ਕਰਨੇ ਸੀਗੇ। ਤੇ ਫਲਿੱਪਕਾਰਡ ਤੇ ਸੇਲ ਚੱਲ ਰੀ ਸੀਬੁ ਤੇ ਮੇਰੀ ਬੇ ਟੀਆ ਨੇ ਕੀਤਾ ਪੈਲੇ ਓਰਡਰ ਤੇ ਓਦੇ ਜਦੋਂ ਪਲਾਜ਼ੋ ਆਏ ਤੇ ਕੱ ਪੜਾ ਬੋਤ ਅੱਛਾ ਸੀਗਾ ਓ ਵੀ ਫੇਰ ਅਸੀਂ ਦੁਬਾਰਾ ਤੋਂ ਕੀਤਾ। ਫੇਰ ਮੈਂ ਆਪਣੇ ਵਾਸਤੇ ਵੀ ਮੰਗਵਾਏ ਥੋੜਾ ਕਲਰ ਚੇਂਜ ਕਰਕੇ। ਐਸੀ ਗੱਲ ਨਈ ਐ ਕਈ ਪ੍ਰੋਡਕਟਸ ਅੱਛੇ ਨਿਕਲਦੇ ਹੈਗੇ ਨੇ ਬਲਕਿ ਸਾਡੇ ਰਿਲੇਟ ਫਿਰ ਜੇ ਹੈਗੇ ਨੇ ਓ ਵੀ ਔਨਲਾਈਨ ਸ਼ੋਪਿੰਗ ਹੀ ਕਰਦੇ ਹੈਗੇ ਨੇ। ਤੁਸੀ ਇੱਕ ਵਾਰ ਕਰਕੇ ਦੇਖੋ ਐਸੀ ਕੋਈ ਗੱਲ ਨੀ ਐ ਹਰ ਇੱਕ ਪ੍ਰੋਡਕਟ ਗਲਤ ਨਿਕਲੇ
ਹਾਂਜੀ ਕੋਈ ਨੀ ਅਸੀ ਟ੍ਰਾਈ ਕਰਾਂਗੇ। ਤੁਸੀ ਕੈ ਰਏ ਸੀ ਕਿਉਂਕਿ ਅਸੀ ਜ਼ਿਆਦਾ ਤੇ ਕੀਤੀ ਨਈ ਇੱਕ ਦੋ ਵਾਰੀ ਕੀਤੀ ਐ
ਦੇਖੋ ਚੈੱਕ ਕਰਕੇ ਜਰੂਰ ਲੈਣਾ ਜਦੋਂ ਵੀ ਤੁਸੀ ਕੈਸ਼ ਔਨ ਡਿਲੀਵਰੀ ਕਰਦੇ ਓ। ਤੇ ਓਥੇ ਹੀ ਡੱਬਾ ਖੋਲ ਲੋ ਵੀ ਹਾਂ ਸਈ ਚੀਜ ਹੈਗੀ ਐ ਨਈ। ਓਸੇ ਟਾਈਮ ਈ ਏ ਨਾ ਰਿਟਰਨ ਹੋ ਜਾਂਦੀ ਏ ਕਿਉਂਕਿ ਨਾ ਓਨਾਂ ਨੂੰ ਪੇ ਚਾਈਦੇ ਹੁੰਦੈ। ਤੁਸੀ ਪੇਮੈਂਟ ਵੀ ਨੀ ਕਰੋਗੇ ਤੇ ਤੁਆਡੀ ਚੀਜ਼ ਪੈਲੇ ਈ ਚੈੱਕ ਹੋ ਜਾਏਗੀ।
ਹਾਂਜੀ, ਹਾਂਜੀ।
ਹਾਂਜੀ ਐ ਬੈਨੀਫਿਟ ਅ ਐ ਥੋੜਾ ਦੇਖਨਾ ਪੈਂਦੈ ਕੋ ਕੁਛ ਨੀ। ਤੇ ਤੁਸੀ ਓਫਲਾਈਨ ਸ਼ੋਪਿੰਗ ਕਿੱਥੋਂ ਕਰਦੇ ਓ ਵੈਸੇ?
ਵੈਸੇ ਅਸੀ ਏੱਧਰੋਂ ਕਰ ਲੈਂਨੇ ਆਂ। ਸਾਡੇ ਏੱਥੇ ਸ਼ੋਪਾਂ ਵਗੈਰਾ ਐਂ ਓਥੋਂ ਕਰ ਲੈਂਨੇ ਆਂ। ਸਈ ਦੋ ਸ਼ੋਪ ਐ ਸਾਡੀ। ਸਾਨੂੰ ਲੱਗਦੈ ਥੋਂ ਕੱਪੜਾ ਠੀਕ ਮਿਲਦੈ ਤੋ ਅਸੀ ਕਰ ਲੈਂਨੇਂ ਆਂ, ਹਾਂਜੀ।
ਹੂੰ, ਮੋਸਟਲੀ ਔਫਲਾਈਨ ਹੀ ਕਰਨੀ ਆਂ। ਕਈ ਵਾਰੀ ਔਨਲਾਈਨ ਕੀਤੀ ਏ ਤੇ ਥੋੜਾ ਰਿਜ਼ਲਟ ਠੀਕ ਨਿਕਲੇਐ। ਕਈ ਵਾਰੀ ਓ ਕਰ ਲੈਂਨੇਂ ਆਂ।
ਵਿੱਚ ਚੀਜ਼ ਅੱਛੀ ਐ ਨਾ। ਫੇਰ ਜੇ ਬੰਦਾ ਕੈਂਦਾ ਚਲ ਕੋਈ ਨੀ ਫਿਰ ਤੇ ਚੱਲ ਅੱਛੀ ਆ ਰਈ ਤਾਂ ਫੇਰ ਕੌਨ ਪਿੱਛੇ ਹਟਦਾ ਚਲ ਬੰਦਾ ਕੈਂਦਾ ਠੀਕ ਐ ਫੇਰ ਏੱਕ ਦੋ ਵਾਰ ਹੋ ਗਿਆ ਨਾ ਨੁਕਸਾਨ ਸਾਡਾ ਤੋ ਇਸ ਚੱਕਰ ਦੇ ਅਸੀ ਪਿੱਛੇ ਹਟ ਗਏ। ਫੇਰ ਇੰਟਰਸਟ ਨੀ ਐ ਮਤਲਬ ਤੇ ਆਪਾਂ ਸੋਚਨੇ ਵੀ ਆਂ, ਫੈਬਰਿਕ ਵੀ ਵੇਖਣੇ ਹਾਂ ਸਮਝ ਵੀ ਆਂਦੈ ਤੋਂ ਪਤਾ ਨੀ ਕਿਓਂ ਆਪਾਂ ਐ ਅੱਖਾਂ ਨਾਲ ਚੀਜ਼ ਦੇਖ ਕੇ ਲੈਨੇ ਆਂ ਜ਼ਿਆਦਾ ਲੱਗਦਾ ਹਾਂ ਬਈ ਚੀਜ ਅੱਛੀ, ਹਾਂ। ਬਾਕੀ ਕਰਾਂਗੇ, ਟ੍ਰਾਈ ਕਰਾਂਗੇ। ਤੁਸੀ ਕੈ ਰਏ ਓ ਤੇ ਕੋਈ ਨੀ ਜਰੂਰ, ਫਿਰ ਟ੍ਰਾਈ ਕਰਾਂਗੇ। ਏੱਕ ਬਾਰ ਦੇਖਾਂਗੇ
ਗੱਲ ਨੀ ਐ ਹਰ ਵਾਰੀ ਪ੍ਰੋਡਕਟ ਗਲਤ ਨਿਕਲੇ, ਹੈਨਾ।
ਹਾਂਜੀ-ਹਾਂਜੀ। ਕੋਈ ਨੀ, ਇਥੋਂ ਟਰਾਈ ਕਰਾਂਗੇ, ਮੰਗਾਵੇ ਕੁਛ ਨਾ ਕੁਛ ਤੇ। ਹੋਰ ਰੋਟੀ ਪਾਣੀ ਹੋਗਿਆ ਤੁਹਾਡਾ।
ਬਸ ਤੁਸੀਂ, ਅਸੀਂ ਹੁਣ ਬਸ ਰਾਤ ਦੀ ਤਿਆਰੀ ਹੋ ਰਹੀ ਸੀਗੀ।
ਹਾਂਜੀ।
ਸ਼ਾਮ ਦੀ ਚਾਹ ਹੁਣ ਹਾਂਜੀ, ਉਹ ਸਰਦਾਰ ਜੀ ਨੇ ਆਣਾ ਸੀ। ਸੀਗਾ ਕਹਿੰਦੇ ਚਾਹ ਬਣਾ ਕੇ ਰੱਖਣਾ, ਮੈਂ ਕਿਹਾ ਕੋਈ ਗੱਲ ਨੀ। ਹੁਣ ਗਏ ਹੋਏ ਸੀਗੇ ਕਿੱਧਰੇ। ਐਸੂਲੀ ਮੇਰਾ ਬੇਟਾ ਜਿਹੜਾ ਹੈਗਾ, ਉਹ ਸਕੇਟਿੰਗ ਕਰ ਰਿਹਾ। ਫਰੀ ਟਾਈਮ ਸੀ ਨਾ ਜੂਨ 'ਚ, ਕੈਂਪ ਲੱਗਾ ਹੋਇਆ ਸੀਗਾ ਉਹਨਾਂ ਦੇ ਸਕੂਲ 'ਚ ਤੇ ਅਸੀਂ ਇਹੀ ਸੋਚਿਆ ਮੈਂ ਕਿਹਾ ਚਲੋ, ਬੇਟੇ ਨੂੰ ਨਾ ਥੋੜ੍ਹਾ ਹੁਣ ਇੰਟਰਸਟ ਸੀਗਾ, ਛੋਟੇ ਹੁੰਦਿਆਂ ਉਹਨੇ ਪਹਿਲੇ ਹੋਬੀ ਲਈ ਸੀਗੀ ਇੱਕ ਵਾਰੀ ਤੇ ਹੁਣ ਦੁਬਾਰਾ ਤੇ ਹੁਣ ਉਹਦੇ ਸਕੂਲ 'ਚ ਕੈਂਪ ਜਿਹਾ ਲੱਗਾ ਹੋਇਆ ਸੀਗਾ, ਇੱਕ ਮਹੀਨੇ ਦਾ।
ਹਾਂਜੀ।
ਤੇ ਬੇਟਾ ਉੱਥੇ ਲੈ ਕੇ ਜਾਂਨੇ ਆ ਸ਼ਾਮ ਨੂੰ, ਸਰਦਾਰ ਜੀ ਉੱਥੇ ਉਹਨਾਂ ਨੂੰ ਲੈ ਕੇ ਜਾਂਦੇ ਨੇ।
ਹਾਂ ਇਸ ਤਰ੍ਹਾਂ ਪ੍ਰੈਕਟਿਸ ਵੀ ਰਹਿੰਦੀ ਬੱਚੇ ਦਾ
ਪ੍ਰੈਕਟਿਸ ਵੀ ਹੋ ਜਾਂਦੀ, ਥੋੜ੍ਹਾ ਕੋਂਨਫੀਡੈਂਸ ਲੈਵਲ ਵੱਧਦਾ ਬੱਚੇ ਦਾ ਤੇ ਗਏ ਹੋਏ ਸੀਗੇ ਤੇ ਮੈਨੂੰ ਕੌਲ ਕੀਤੀ ਉਹਨਾਂ ਨੇ, ਕਹਿੰਦੇ ਤੁਸੀਂ ਚਾਹ ਬਣਾ ਕੇ ਰੱਖਣੀ, ਮੈਂ ਕਿਹਾ ਚਲੋ ਠੀਕ ਐ ਮੈ ਬਸ ਚਾਹ ਬਣਾਵਾਂਗੇ ਹੁਣ। ਤੇ ਫਿਰ ਰਾਤ ਦੀ ਤਿਆਰੀ ਹੋ ਜਾਂਨੀ ਏ, ਟਾਈਮ ਇਸ ਤਰ੍ਹਾਂ ਈ, ਹੋ ਜਾਂਦਾ। ਹੋਰ ਤੁਹਾਡੇ ਅੱਜ-ਕੱਲ੍ਹ ਬੱਚੇ ਕੀ ਕੀ ਕਰ ਰਹੇ ਨੇ, ਛੁੱਟੀਆਂ 'ਚ ਕੁੱਛ ਕੀਤਾ ਬੱਚਿਆਂ ਨੇ, ਐਕਸਟ੍ਰਾ ਕੁਛ ਜਾਂ ਹੋਮਵਰਕ ਵਗੈਰਾ ਈ ਫਿਨਿਸ਼ ਕੀਤਾ।
ਹੂ-ਹੂ, ਬੱਚੇ ਮੇਰੇ ਵੱਡੇ ਐਂ। ਬੇਟੀ ਦੀ ਗ੍ਰੈਜੂਏਸ਼ਨ ਕੰਪਲੀਟ ਏ, ਟੀਚਿੰਗ ਕਰਵਾਂਦੀ ਐ, ਔਰ ਬੇਟਾ ਸੈਕਿੰਡ ਈਅਰ 'ਚ ਹੈਗਾ।
ਅੱਛਾ-ਅੱਛਾ, ਅੱਛਾ, ਨੀ ਬਿੱਟੀਆਂ ਮੇਰੀ ਵੀ ਹੈਗੀ ਐਂ। ਦੋਨੋਂ ਬਿੱਟੀਆ ਮੇਰੀ ਦੋਨੋਂ ਹਾਂ ਕਰ ਰਹੀਆਂ ਨੇ, ਗ੍ਰੈਜੂਏਸ਼ਨ ਕਰ ਰਹੀਆਂ ਨੇ। ਇੱਕ ਆਹ ਫੋਰਥ, ਮਤਲਬ ਕਿ ਲਾਸਟ ਈਅਰ ਐ ਓਦਾ। ਇੱਕ ਦਾ ਸੈਕਿੰਡ ਐ, ਬੇਟਾ ਛੋਟਾ ਐ।
ਅੱਛਾ-ਅੱਛਾ।
ਹਾਂਜੀ, ਵੈਸੇ ਮੇਰਾ ਬੇਟਾ ਅ ਚਲ ਗੁਰਦੁਆਰੇ ਵਗੈਰਾ 'ਚ ਸ਼ਬਦ ਵਗੈਰਾ, ਜਿਵੇ ਅਜ ਕੱਲ੍ਹ ਬੱਚੇ ਦੇਖੋ, ਅ ਗੁਰੂ ਵਾਲੇ ਪਾਸੇ ਲਗਾਂਣਾ ਈ ਬੜਾ ਔਖਾ।
ਹਾਂਜੀ-ਹਾਂਜੀ, ਓ ਤੇ ਹੈ ਈ ਐ।
ਹਾਂਜੀ, ਥੋੜਾ ਜਿਹਾ ਇਸ ਪਾਸੇ ਬੱਚੇਆਂ ਨੂੰ ਲਗਾਇਆ ਵੀ ਚਲੋ ਵੈਸੇ ਤੇ ਜਾਂਦਾ ਐ, ਸਵੇਰੇ ਸ਼ਾਮ ਗੁਰਦੁਆਰੇ। ਥੋੜਾ ਓਨੂ ਲਗਾਇਆ ਵੀ ਚਲੋ ਸ਼ਬਦ ਪੜ੍ਹੇਗਾ। ਓ ਵੀ ਕੋਂਨਫੀਡੈਂਸ ਲੈਵਲ ਬੱਚੇ ਦਾ ਵੱਦਧਾ ਹੈਗਾ।
ਨਈ-ਨਈ ਏ ਵੀ ਜ਼ਰੂਰੀ ਬਾਬਾ ਜੀ ਨਾਲ ਸਭ ਕੁਛ ਐ। ਨਹੀ-ਨਹੀ ਸਹੀ ਗੱਲ ਐ। ਸਹੀ ਐ, ਬੱਚੇ ਨੂੰ ਅਪਣੇ ਹਾਂ, ਅਪਣੇ ਸਿੱਖ਼ੀ ਦਾ ਬੱਚੇਆਂ ਨੂੰ ਪਤਾ ਚੱਲਣਾ ਚਾਹੀਦਾ, ਗੁਰਦੁਆਰਾ ਤਾ ਮੇਨ ਐ, ਜਾਣਾ ਚਾਹੀਦਾ।
ਹਾਂ, ਇੱਕ ਸਿੱਖੀ ਇਤਿਹਾਸ ਦਾ ਬੱਚੇ ਨੂੰ ਪਤਾ ਲੱਗਦਾ ਐ।
ਨਈ-ਨਈ ਐ ਤਾਂ ਬੋਤ ਜ਼ਰੂਰੀ, ਪੈਲੇ ਤਾਂ ਬਾਬਾ ਜੀ
ਗੁਰਦੁਆਰਿਆਂ ਵਿੱਚ ਵੀ
ਕਈ ਅ ਸਮਾਗਮ ਵਗੈਰਾ ਹੁੰਦੇ ਨੇ, ਸਿੱਖੀ ਇਤਿਹਾਸ ਦੱਸਦੇ ਨੇ ਤੇ ਜ਼ਰੂਰ ਲਿਜਾਣਾ ਚਾਹੀਦਾ। ਕਿਉਂਕਿ ਹਾਂ ਅਗਰ ਲੈ ਕੇ ਜਾਵਾਂਗੇ ਬੱਚੇਆਂ ਨੂੰ ਤਾਂ ਓਨਾਂ ਨੂੰ ਸਿੱਖ ਇਤਿਹਾਸ ਬਾਰੇ ਪਤਾ ਲੱਗੇਗਾ।
ਹਾਂ ਏ ਸਈ ਗੱਲ ਆ ਧਰ
ਚਾਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਬਾਰੇ ਪਤਾ ਲੱਗੇਗਾ ਓਨਾਂ ਨੂੰ ਤਾਂ ਈ ਬਚੇ ਅੱਗੇ ਦੇਖੋ, ਕੁਛ ਨਾ ਕੁਛ ਬੱਚੇਆਂ ਨੂੰ ਵੀ ਇਸ ਚੀਜ਼ ਦਾ ਨੌਲੇਜ ਹੋਣੀ ਚਾਈਦੀ ਐ।
ਵੀ ਜ਼ਰੂਰ ਆ, ਸਈ ਗੱਲ ਆ।
ਹੋਰ?
ਹਾਂਜੀ ਬਸ ਵਧੀਆ ਸ ਠੀਕ-ਠਾਕ ਅਸੀ ਬਸ ਤੇਆਰੀ ਕਰੇ ਰੇ ਰੋਟੀ ਦੀ। ਐਤੇ ਦੀ ਥੋੜਾ ਲਾਈਟ ਡਿਸਟਰਬ ਹੋ ਜਾਂਦਾ ਐ, ਇਸ ਨਾਈਟ ਦੇ ਟਾਈਮ ਲਾਈਟਾਂ ਬੋਤ ਚਲਾਦੇ ਆ ਏਦਰ।
ਹਾਂਜੀ ਲਾਈਟ ਤੇ ਬੋਤ, ਹੂੰ ਕੁਛ ਵੈਸੇ ਪਿੱਛੇ ਬਾਰਿਸ਼ ਹੁੰਦੀ ਰੀ ਤੇ ਵੈਸੇ ਕਟ ਲੱਗਦੇ ਦੇ ਰਏ ਨੇ ਲਾਈਟ ਵਗੈਰਾ ਬੋਤ ਜਾਂਦੀ ਰਈ ਏ।
ਹਾਂਜੀ, ਹੂੰ ਰਾਤੀ ਵੀ ਬੜਾ ਪਰੇਸ਼ਾਨ ਕਰਦੀ ਲਾਈਟ ਵਗੈਰਾ ਮਤਲਬ ਰਾ ਸੋਣ ਦਾ ਟਾਈਮ ਹੁੰਦਾ ਮੇਨ ਟਾਈਮ ਲਾਈਟਾਂ ਨੇ ਪਰੇਸ਼ਾਨ ਕਰਨੈ ਦੇਨ ਤੇ ਨੀਕਲ ਜਾਂਦਾ ਆ ਰਾਤੀ ਸੌਣ ਦਾ ਟੈਮ ਹੋਂਦਾ ਤੇ ਪਰੇਸ਼ਾਨ ਫੇਰ ਸਵੇਰੇ ਆਖ ਈ ਨੀ ਖੁਲਦੀ, ਸਵੇਰੇ ਲੇਟ ਉਠਣਾ, ਓਈ ਤੋ ਹੁੰਦਾ ਤਾਂ ਈ ਡਿਸਟਰਬ ਹੋਣਾ ਕਿਉਂਕੀ ਐਥੋਂ ਅਸੀ ਰਾਤੀ ਲੇਟ ਹੁੰਨੇ ਆਂ ਤੇ ਐਥੇ ਸਵੇਰੇ ਉੱਠਣ ਲੇਟ ਹੋ ਜਾਂਨੇ ਆ, ਸਵ ਸ ਜਾਂਦਾ ਫੇਰ ਦੀਮਾਗ ਕੰਮ ਨੀ ਕਰਦਾ ਕਿਉਂਕੀ ਨੀਂਦ, ਹਾਂ ਜੋ ਸਵੇਰ ਦੀ ਨੀਂਦ ਹੁੰਦੀ ਏ ਨਾ ਓ ਰਾਤ ਦੀ ਨੀਂਦ ਰਾਤੀਦੀ ਦਿਨੇ ਤੋਂ ਫੈਲ ਜਾਂਦਾ ਬਸ ਸਾਨੂੰ ਜਬਰਸ ਉ ਠਣ ਦਾ ਹੁੰਦਾ ਵੀ ਉੱਠਣਾ ਈ ਉੱਠਣਾ ਐ।
ਉੱਠਣਾ ਈ ਐ ਓ ਤੇ ਕੰਮ ਫੇਰ ਦੇਖੋ ਸ਼ਡਿਊਲ ਜੋ ਬਣੇਆ ਹੋਏਆ ਓਤੇ ਪੂਰਾ ਕਰਨਾ ਈ ਐ।
ਓਤੇ ਕਰਨਾ ਈ ਬੱਚੇ ਨੂੰ ਸਕੂਲ ਭੇਜਣਾ ਲੰਚ ਪੈਕ ਕਰਨੇ, ਸਭ ਫੇਰ ਸਵੇਰੇ ਸਵੇਰੇ ਡਿਊਟੀ ਰੈਂਦੀ ਏ, ਸਵੇਰੇ ਪਸ ਦੋੜ ਜ਼ਆਦਾ ਰਹਿੰਦੀ ਐ।
ਜੀ-ਜੀ, ਸਵੇਰੇ ਦੀ ਹੁੰਦੀ ਐ ਸੈਵਨ ਓ ਕਲੋਕ ਬੱਚੇਆਂ ਨੇ ਜਾਣਾ ਹੁੰਦਾ ਨਾ ਓਸ ਤੋਂ ਪੈਲੇ ਜਲਦੀ ਉੱਠ ਕੇ ਤੇ ਲੇਡੀਜ਼ ਵਾਲੇ ਹੁੰ ਲੇਡੀਜ਼ ਵਾਸਤੇ ਹੁੰਦੇ ਵੀ ਕੀ ਸਭ ਲੰਚ ਸਵੇਰੇ ਤਿਆਰ ਕਰਕੇ ਦੇਣੇ ਨੇ।
ਹਾਂਜੀ ਸਾਡਾ ਪਾਣੀ ਵੀ ਸਵੇਰੇ ਆਉਦਾ ਫੇਰ ਮੇਨ, ਡੇਲੀ ਸਵੇਰੇ ਆਦਾ, ਸਾਡੇ ਸਾਰਾ ਦਿਨ ਪਾਣੀ ਨੀ ਆਂ ਨਾ ਸਵੇਰ ਦੇ ਟਾਈਮ
ਸਵੇਰੇ ਪਾਣੀ ਵੀ ਨੌ ਵਜੇ ਤੱਕ ਈ ਆਦਾ, ਹਾਜੀ- ਹਾਂਜੀ।
ਸਾ ਏਥੇ ਮਤਲਬ ਇੱਕ ਘੰਟਾ ਪਾਣੀ ਆਏਗਾ ਸੱਤ ਤੋਂ ਅੱਠ ਬੱਸ ਜੇਨਾ ਪਾਣੀ ਭਰ ਭਰਨਾ ਏ ਲੋ ਬਸ, ਔਰ ਏਥੇ ਉਸੇ ਟਾਈਮ ਸਕੂਲ ਟੈਮ ਉਸੇ ਟੈਮ ਪਾਣੀ ਦਾ ਟਾਈਮ ਉਸੇ ਟਾਈਮ ਲਚ ਬਉਣਾ ਐ ਮਤਲਬ ਏਨਾ ਹੋ ਜਾਂਦਾ ਨਾ ਬੰਦਾ ਅੱਜ ਵੀ ਅੱਦਾ ਪਾਣੀ ਭਰੇਆ ਅੱਦਾ ਸਵੇਰੇ ਰੈ ਈ ਗੇਆ ਸੀ ਸਕੂਲੋ ਲੇਟ ਹੋ ਰਏ ਸੀ ਮੈਂ ਹੁਣ ਠੀਕ ਆ ਕੱਲ ਦੇ ਫ ਗੈਸਟ ਆਦੇ ਫੇਰ ਪਾਣੀ ਬੜੀ ਦੀਕਤ ਆਦੀ ਐ ਹਾਂਜੀ ਓ ਮੇਨ ਪ੍ਰੋਬਲਮ ਹੈ ਨਾ ਇੱਕ ਟੈਮ ਪਾਣੀ ਆਦੈ ਪੰਜਾਬ ਸੈਡ ਤੋਂ ਦੋ ਵਾਰ ਪਾਣੀ ਆ ਜਾਂਦਾ ਨਾ ਸਾਡੇ ਰਾਜਸਥਾਨ ਈਕੋ ਟਾਈਮ ਪਾਣੀ ਆਉਂਦਾ ਸਵੇਰੇ ਸਵੇਰ ਸਵੇਰੇ ਆ ਟਾਈਮ ਹੈਗਾਆ ਬਸ ਸਵੇਰੇ ਈ ਆਏਗਾ।
ਅੱਛਾ ਛਾ -ਛਾ ਸਾਡੇ ਏਦਰ ਆਦਾ ਨੌ ਵਜੇ ਤੱਕ ਆਦੈ। ਸਾਨੂੰ ਵੀ ਨੂੰ ਓਵੇਂ ਇਸ ਤੱਕ ਪੂਰਾ ਆਪਣਾ ਕੰਮ ਫੀਨੀਸ਼ ਕਰਨਾ ਹੁੰਦਾ ਐ। ਉਧਰੋਂ ਬੱਚੇ ਭੇਜ ਕੇ ਫਿਰ ਨਾਸ਼ਤੇ ਦੀ ਤਿਆਰੀ। ਆਪਣਾ ਜੋ ਕੱਪੜੇ ਕੁਪੜੇ ਧੋਣੇ ਨੇ ਤਾਂ ਵੀ ਸਾਰਾ ਕੁਛ ਦੇਖਣਾ ਪੈਂਦਾ। ਹੁਣ ਅੱਜ ਤੱਕ ਪਾਣੀ ਦੀ ਜੋ ਵੀ ਚੀਜ਼ਾਂ ਆਇਆ ਸੀ ਸਭ ਕੁਛ
ਸਈ ਗੱਲ ਐ ਸਵੇਰ ਦੇ ਕੰਮ ਕਰੋ ਨਾ। ਸਵੇਰ ਦੀ ਭੱਜ ਦੌੜ ਰਹਿੰਦੀ ਜ਼ਿਆਦਾ। ਸਾਡੇ ਕੀ ਮੰਮੀ ਹਾਂਜੀ ਹਾਂਜੀ, ਹਾਂਜੀ ਜ਼ਰੂਰ ਜ਼ਰੂਰ ਜ਼ਰੂਰ ਠੀਕ ਐ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ।